ਸਤਿ ਸ਼੍ਰੀ ਅਕਾਲ ਭਾਬੀ ਜੀ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
ਹਾਂਜੀ ਹਾਂਜੀ ਠੀਕ ਹੈ ਜੀ ਹੋਰ ਤੁਸੀਂ ਸੁਣਾਓ ਤੁਸੀਂ ਠੀਕ ਹੋ।
ਹਾਂਜੀ ਸਭ ਵਧੀਆ।
ਹੋਰ ਕੀ ਕਰਦੇ ਪਏ ਸੀ।
ਬਸ ਕੁਛ ਨੀ ਮੈਂ ਸੁਣਿਆ ਤੁਸੀਂ ਪੰਜਾਬ ਆਏ ਦੇ ਓ
ਹਾਂਜੀ ਹਾਂਜੀ ਆਏ ਦੇ ਸੀ ਪੰਜਾਬ ਆਏ ਦੇ ਸੀ ਮੈਂ।
ਅੱਛਾ ਲਾਣਾ ਈ ਚੱਕਰ ਘਰ ਵੀ ਆਉਂਦੇ ਤੁਸੀਂ।
ਹਾਂਜੀ ਕੋਈ ਨਹੀਂ ਆਵਾਂਗੀ ਘਰ ਵੀ ਆਵਾਂਗੀ।
ਕਾਫੀ ਟਾਈਮ ਹੋ ਗਿਆ।
ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਵੇ। ਕੋਈ ਨਹੀਂ ਆਵਾਂਗੀ ਤੁਸੀਂ ਲਗਾਉਣਾ ਚੱਕਰ।
ਹਾਂਜੀ ਨੀ ਮੈਂ ਵੀ ਆਵਾਂਗੀ ਹੋਰ ਬੱਚੇ ਠੀਕ ਨੇ।
ਹਾਂਜੀ ਹਾਂਜੀ ਬਸ ਵਧੀਆ ਬੱਚੇ ਵੀ ਬਸ ਬਾਜ਼ਾਰ ਤੱਕਣ ਗਏ ਨੇ। ਕਹਿੰਦੇ ਬੋਰ ਹੁੰਦੇ ਪਏ ਜਰਾ ਮਾਰਕੀਟ ਘੁੰਮ ਕੇ ਆਈਏ ਮੈਂ ਕਿਹਾ ਹਾਂ ਹਾਂ ਜਾਓ ਘੁੰਮ ਆਓ ਤੁਸੀਂ।
ਇਹ ਤਾਂ ਸਹੀ ਗੱਲ ਹੈ ਗਰਮੀ ਹੈ ਨਾ ਗਰਮੀ ਚ ਜਾਣ।
ਹਾਂ।
ਤੇ ਦਿਲ ਵੀ ਨੀ ਕਰਦਾ ਕਿਤੇ
ਹਾਂਜੀ ਹਾਂਜੀ। ਨਹੀਂ ਕਰਦਾ ਦਿਲ ਸਵੇਰੇ ਗਏ ਆ ਗੁਰਦੁਆਰੇ ਤੱਕਣ ਗਏ ਆ ਇੰਨੀ ਗਰਮੀ ਲੱਗੀ ਏ ਆ ਕੇ। ਫਟਾਫਟ ਸਾਰੇ ਬ ਅੰਦਰ ਵੜ ਗਏ ਨੇ। ਹੋਰ ਵਧੀਆ ਤੁਸੀਂ ਸੁਣਾਓ।
ਅੱਛਾ ਅੱਛਾ ਗੁ।
ਹਾਂਜੀ।
ਮੈਂ ਕਿਹਾ ਗੁਰਦੁਆਰੇ ਮੈਂ ਦੇਖਿਆ ਨੀ ਤੁਹਾਨੂੰ।
ਅੱਛਾ ਨਹੀਂ ਮੈਂ ਬਾਹਰ ਪੰਜਾਬ ਆਈ ਦੀ ਨਾ ਮੈਂ ਉੱਧਰ ਗੁਰਦੁਆਰੇ ਗਈ ਸੀ।
ਠੀਕ ਹੈ ਠੀਕ ਹੈ। ਬਸ ਅਸੀਂ ਖਾਲੀ ਬੈਠੇ ਸੀ ਮੈਂ ਕਿਹਾ ਚੱਲ ਫ਼ੋਨ ਕਰਦੇ ਹਾਂ ਭਾਬੇ ਨੂੰ ਪੁੱਛਦੇ ਹਾਂ ਹਾਲ। ਚੱਲ ਹੋਰ ਹੋਰ ਤੁਸੀਂ ਸੁਣਾਈਆ ਸੀਗੀਆਂ ਤੁਸੀਂ ਮਨਸੂਰੀ ਗਏ ਸੀ ਘੁੰਮਣ।
ਹਾਂਜੀ ਗਏ ਸੀ ਪਿੱਛੇ ਜਹੇ।
ਹਾਂ ਬਹੁਤ ਵਧੀਆ ਆਈ ਜਾਂਦੀਆਂ ਸੀ ਸਾਰੇ ਪਿਕਸ ਤੁਸੀਂ ਬੜੇ ਸਲਿਮ ਹੋ ਗਏ ਹੋ। ਹਾਂ ਮੈਂ ਕਿਹਾ ਬਹੁਤ ਸਲਿਮ ਹੋ ਗਏ ਨਹੀਂ ਨਹੀਂ ਲ ਲਗਦੇ ਵੀ ਸੀਗੇ ਮੈਂ ਕਿਹਾ ਚੱਲ ਭਾਬੀ ਨੂੰ ਪੁੱਛਾਂਗੀ ਕਿ ਡਾਇਟ
ਹਾਂਜੀ ਹਾਂਜੀ ਨਹੀਂ ਨਹੀਂ ਕੁਛ ਵੀ ਨਹੀਂ ਕਰਦੇ ਅਸੀਂ ਘਰ ਦਾ ਕੰਮ ਕਰੀਦਾ।
ਹਾਂ ਨਹੀਂ ਉਹ ਤਾਂ ਗੱਲ ਸਹੀ ਹੈ। ਮੈਂ ਕਿਹਾ ਸ਼ਾਇਦ ਕੋਈ ਸਪੈਸ਼ਲ ਡਾਇਟ ਕੋਈ ਜਿੰਮ ਵਗੈਰਾ ਜਾਂਣਦੇ ਹੋ ਕੋਈ ਮੋਰਨਿੰਗ ਵਾਕ ਜਾਂ ਕੁਛ ਕਰ ਕਰਦੇ ਹੋਣੇ ਹੋ ਤਾਂ ਹੀ ਸਲਿਮ ਹੋ ਗਏ ਹੋ
ਨਹੀਂ ਨਹੀਂ ਕੁਛ ਵੀ ਨਹੀਂ।
ਹਾਂ ਨਹੀਂ ਦੇਖਿਆ ਸੀ ਨਾ ਮੈਂ ਕਿਹਾ ਚੱਲ ਯਾਰ ਮੈਨੂੰ ਲੱਗਦਾ ਕਾਫ਼ੀ ਟਾਈਮ ਬਾਅਦ ਦੇਖਿਆ ਹੋਣਾਂ
ਹਾਂਜੀ ਹਾਂਜੀ ਇਹ ਹੋ ਸਕਦਾ ਹਮ। ਹਾਂਜੀ ਹਾਂਜੀ ਬਹੁਤ ਵਧੀਆ।
ਚਲੋ ਵਧੀਆ, ਮੌਸਮ ਵਗੈਰਾ ਉੱਥੇ ਵਧੀਆ ਸੀ।
ਮੌਸਮ ਅੱਛਾ ਸੀ। ਹੁਣ ਤੇ ਬਹੁਤ ਰਸ਼ ਹੋਇਆ ਵਾ ਬਹੁਤ
ਹਾਂ, ਨਹੀਂ, ਅਸੀਂ ਮੈਂ ਵੀ ਸੋਚ ਰਹੀ ਸੀ। ਅਸੀਂ ਕ ਜਾਈਏ ਪਰ ਸਾਰੇ ਕਹਿੰਦੇ-ਰਸ਼ ਬਹੁਤ ਆ। ਥੇ ਤੁਹਾਨੂੰ ਜਾਮ ਵਿੱਚ ਦੋ, ਤਿੰਨ-ਤਿੰਨ ਘੰਟਿਆਂ ਤੇ ਉਹਨੇ ਤੁਹਾਨੂੰ ਮਤਲਬ ਲੱਗ ਜਾਂਦੇ ਏਦਾਂ ਹੀ।
ਹਾਂਜੀ, ਬਹੁਤ ਜਾਮ ਹੈਗਾ, ਬਹੁਤ ਜਾਮ।
ਹਾਂ।
ਰਸ਼ ਵੀ ਬਹੁਤ ਪੈ ਰਿਹਾ ਹੱਲਲੇ। ਇਹ ਨਾ ਜੂਨ ਛੁੱਟੀਆਂ ਹੈਗੀਆਂ ਨੇ ਨਾ ਤਾਂ ਜ਼ਿਆਦਾ ਪੈ ਰਿਹਾ ਵੈ। ਥੋੜ੍ਹਾ ਹੁਣ ਖੁੱਲ੍ਹੇਗਾ ਨਾ ਛੁੱਟੀਆਂ ਖ਼ਤਮ ਹੁੰਦੀ ਹ ਨਾ ਬੱਚਿਆਂ ਦੀ ਤਾਂ ਫਿਰ ਆਪੇ ਹੀ ਰਸ਼ ਘੱਟ ਜਾਣਾ।
ਹਮ, ਛੁੱਟੀਆਂ ਕਰਕੇ ਸਭ ਜਾਂਦੇ ਨੇ ਹ ਸਟੇਸ਼ਨ ਘੁੰਮਣ। ਹੋਰ
ਚੇ ਹੀ ਨਹੀਂ ਛੱਡਦੇ ਫੇਰ ਬੱਚਿਆਂ ਨੇ ਕਿਤੇਰੇ ਨਾ ਕਿਤੇ ਤੇ ਜਾਣਾ ਹੀ ਹੈ ਨਾ ਕਦੀ ਕਹਿਣਗੇ ਇੱਧਰ ਲੈ ਜਾਓ, ਉੱਧਰ ਲੈ ਜਾਓ, ਫਿਰ ਜਾਣਾ ਪੈਂਦਾ ਹੈ ਬੱਚਿਆਂ ਨੂੰ ਕੀ ਕਰੀਏ।
ਹਾਂ, ਸਾਡੇ ਵੀ ਮਗਰ ਪਏਦੇ ਆ। ਕਹਿੰਦੇ ਵੀ ਚਲੋ-ਚਲੋ ਬਸ, ਥੋੜਾ ਟਾਈਮ ਨੀ ਲੱਗਦਾ ਪਿਆ। ਤੁਹਾਡੇ ਭਾਜੀ ਨੂੰ ਤੇ ਮੈਂ ਕਿਹਾ- ਚਲੋ। ਕਹਿੰਦੇ ਸੀ ਯਾਰ ਸਵੀਟ ਮੇਰੀ ਵੀ ਆ। ਇਹਨਾਂ ਦੀ ਫ ਹ ਦੇਖ ਕੋਲ ਬੱਚਿਆਂ ਹੀ ਛੱਟੀਆਂ ਹੁੰਦੀਆਂ। ਹਸਬੈਂਡ ਦੀ ਥੋੜੇ ਨਾ ਛੁੱਟੀਆਂ ਹੁੰਦੀਆਂ, ਉਹ ਕਹਿੰਦੇ- ਅਸੀਂ ਕੀ ਕਰੀਏ ਸਾਡਾ ਹੁਣ ਕੰਮ ਖ਼ਰਾਬ ਹੁੰਦਾ। ਤੁਸੀਂ ਜਾਣਾ ਦਾ ਕਹਿੰਦੇ- ਚਲੇ ਇੱਕਦੇ ਛੁੱਟੀ ਆ ਜਾਏਗੀ ਤੇ ਫੇਰ ਚੱਲਾਂਗੇ।
ਅੱਛਾ, ਹਾਂਜੀ ਇਹ ਤਾਂ ਹੈ।
ਹਮ, ਹੋਰ ਲਗਾਉਣਾ ਚੱਕਰ ਤੁਸੀਂ।
ਹਾਂਜੀ, ਹਾਂਜੀ। ਕੋਈ ਨਹੀਂ ਲਗਾਵਾਂਗੇ ਚੱਕਰ ਹੋਰ ਘਰ ਪਰਿਵਾਰ ਸਭ ਠੀਕ- ਠਾਕ।
ਹਾਂਜੀ, ਸਭ ਠੀਕ ਹੈ ਵਧੀਆ।
ਅੱਛਾ, ਹੋਰ? ਤੁਸੀਂ ਉਸ ਦਿਨ ਬੜਾ ਪਿਆਰਾ ਸੂਟ ਪਾਇਆ ਹੋਇਆ ਸੀ। ਪਲਾਜ਼ੋ ਵਾਲਾ।
ਹਾਂਜੀ, ਹਾਂਜੀ।
ਹਾਂਜੀ, ਆਪ ਸੀਦੇ ਹੋ ਤੁਸੀਂ ਸੂਟ।
ਨਹੀਂ, ਨਹੀਂ, ਨਹੀਂ, ਨਹੀਂ। ਮੈਂ ਸਟਿਚ ਕਰਾਉਣੀ ਭਾਜੀ ਹੈਗੀ ਇੱਕ ਬੜੇ ਸੋਹਣੇ ਕੱਪੜੇ ਸਟਿਚ ਕਰਦੇ ਨੇ ਹਾਂਜੀ, ਉਹਨਾਂ ਤੋਂ ਹੀ ਕਰਈ ਦੇ ਹੁੰਦਾ। ਹਮ ਪਹਿਲੇ ਮੈਂ ਕਰ ਲੈਂਦੀ ਸੀ, ਬਟ ਹੁਣ ਉਹਨਾਂ ਤੋਂ ਕਰਾ ਲੈਂਦੀ ਹਾਂ। ਹੁਣ ਟਾਈਮ ਨੀ ਮਤਦਾ ਤੁਹਾਨੂੰ‌ ਪਤਾ ਬੱਚਿਆਂ ਨਾਲ ਘਰ ਦੇ ਕੰਮ ਕਰਨੇ
ਇਹ ਤੇ ਹੈ।
ਆਹ, ਫੇਰ ਬਸ ਉਹਨਾਂ ਕੋਲ ਸਟਿਚ ਕਰਵਾਏ‌ ਦੇਨ, ਬਹੁਤ ਸੋਹਣੇ ਕੱਪੜੇ ਸਟਿਚ ਕਰਦੇ ਨੇ।
ਅੱਛਾ-ਅੱਛਾ ਠੀਕ ਹੈ। ਸੁਣਿਆ ਹੋਇਆ‌ ਮੈਂ, ਮੈਂ ਭਾਅ ਜੀ ਬਾਰੇ ਹਾਂਜੀ- ਹਾਂਜੀ।
ਤੁਹਾਨੂੰ ਸੱਚੀ ਪਤਾ ਹੀ ਹੋਣਾ ਤੁਹਾਡੇ, ਉੱਧਰ ਹੀ ਤਾਂ ਹੈਗੇ ਨੇ ਉਹਨਾਂ ਕੋਲ ਮੈਂ ਸਗੋਂ ਉਹਨਾਂ ਨੂੰ ਵੀ ਭੇਜਦੀ ਹੁੰਦੀ ਹੈ। ਕੱਪੜੇ ਵਗੈਰਾ ਨਾ ਸੀਣ ਵਾਸਤੇ।
ਅੱਛਾ-ਅੱਛਾ।
ਉਹਨਾਂ ਦੇ ਆਉਂਦੇ ਨੇ
ਅੱਛਾ -ਅੱਛਾ। ਹਾਂ-ਹਾਂ, ਇਹ ਤਾਂ ਹੈ, ਇਹ ਤਾਂ ਹੈ। ਜਿਹਦੇ, ਜਿਹਦੀ ਫਿਟਿੰਗ ਬਹਿ ਜਾੇ ਨਾ ਅਤੇ ਉਹ ਫਿਰ ਕਿਸੇ ਹੋਰ ਦੀ ਬਹਿੰਦੀ ਵੀ ਨਹੀਂ, ਉਹਨ ਹੋਰ ਕਿਸੇ ਕੋਲ ਸਵਾਉਣ 'ਤੇ ਵੀ ਨਹੀਂ ਮਨ ਕਰਦਾ ਫਿਰ
ਆਹੋ, ਸਹੀ ਗੱਲਹੈ। ਹੋਰ ਦਿਲ ਵੀ ਨ ਹਾਂ, ਚਾਹੇ ਲੇਟ ਦੇਣ ਦਿੰਦੇ ਬੜੇ ਲੇਟ ਨੇ‌ ਦਾਂ ਉਹਨਾਂ ਦੀ ਹੈ ਬੜੀ ਇੱਕ ਕਮੀ ਕਹਿਣਗੇ ਕੋਈ ਹਮ ਬਸ, ਇਹੀ ਨਾ ਮੈਂ ਸਗੋਂ ਬੜਾ ਨਾਰਾਜ਼ ਹੁੰਦੀ ਹ। ਮੈਂ ਕਹਿੰਦੀ- ਹਾਂ ਵੀ ਮੈਨ ਤਾਂ ਤੇਪਸੀ ਭੇਜ ਦਿਆ ਕਰੋ ਕੋਈ ਆਉਂਦਾ, ਉਹਨਾਂ ਦੇ ਹੱਥ ਉਹਨਾਂ ਨੂੰ ਪਤਾ, ਲਈ ਆਉਣਾ ਹੁੰਦਾ ਆਰਾਮ ਮੁਨ ਰਾਣਾ ਇਹਨਾਂ ਨੇ ਤੇ ਬਸ, ਆਰਾਮ ਨਾਲ ਹੀ ਫੇਰ ਉਹ ਸੀ ਏ ਦਿੰਦੇ ਨੇ, ਹੁਣ ਵੀ ਮੈਂ ਕਿਹਾ ਮੈਂ ਕਿਹਾ, ਹੁਣ ਮੈਂ ਅਗਰ ਆਉਣਾ ਤੇ ਮੇਰੇ, ਸਾਰੇ ਸੂਟ ਸਟਿਚ ਕਰ ਦੇਣਾ ਕਹਿੰਦੇ ਸੀਂ, ਕੋਈ ਨੀ ਕਰ ਦਾਂਗੇ, ਤੁਸੀਂ ਵੀ ਇਸ ਚੀਜ਼ ਕਰਾ ਕੇ ਦੇ
ਹਾਂ ਅਛ ਕੋਈ ਨੀ ਕਰਾਵਾਂਗੇ, ਮੈਂ ਵੀ ਸਟਿਚ
ਹਾਂ ਵੈਸੇ ਤੁਸੀਂ ਆਪ ਵੀ, ਮੈਨੂੰ ਲੱਗਦਾ, ਸਟਿਚ ਕਰ ਲੈਂਦੇ ਹੋ ਹਨਾ
ਨਹੀਂ- ਨਹੀਂ ਮੈਂ ਨਹੀਂ ਕਰਦੀ।
ਅੱਛਾ ਨਹੀਂ ਕਰਦੇ, ਮੈਂ ਕਿਹਾ ਸ਼ਾਇਦ ਤੁਸੀਂ ਕਰਦੇ ਹੋ
ਨਹੀਂ ਮੈਂ
ਹਾਂ ਮੈਨੂੰ ਲਗਦਾ ਤੁਹਾਡੇ ਮਦਰ ਇਨੋ ਲੌ, ਕਰਦੇ ਹੋਣੇ ਸਟੀਚ?
ਹਾਂਜੀ -ਹਾਂਜੀ, ਮਦਰ- ਇਨ, ਕਰਦੇ ਨੇ ਮੈਂ ਨੀ ਕਰਦੀ
ਹਾਂ, ਅਸੀਂ ਪਹਿਲਾਂ ਸਟੀਚ ਕਰ ਲੈਂਦੇ ਸੀ, ਫਿਰ ਬਸ ਛੱਡ ਤਾਂ ਛੱਡ ਤਾਂ ਹੁਣ, ਦਿਲ ਵੀ ਨਹੀਂ ਕਰਦਾ ਹੁਣ ਤਾਂ ਅਲਟਰ ਆਸਤੇ ਵੀ ਉਹਨਾ ਨੂੰ ਦੇ ਦੇਨੇ, ਅਸੀਂ ਵੀ, ਅਲਟਰ ਵੀ ਤੁਸੀਂ ਕਰਦੌ ਸ ਹੁਣੇ ਵੀ ਕੰਮ ਨਈ ਹੁੰਦਾ, ਸਹੀ ਗੱਲ ਆ
ਘਰ ਦੇ ਇੱਕ ਬੰਦਾ ਕੰਮ ਕਰੇ, ਸਟਿਚਿੰਗ ਕਰੇ, ਕੰਮ ਕਰੇ, ਬੱਚੇ ਵੇਖੇ ਕੀ ਕੀ ਕਰੇ
ਸਹੀ ਗੱਲ ਹੈ। ਉਹੀ ਉਹ ਫਿਰ, ਮੈਂ ਸਟੱਡੀ ਵੀ ਆਪ ਹੀ ਕਰਾਉਂਦੀ ਟਿਊਸ਼ਨ ਵਗੈਰਾ, ਨਹੀਂ ਭੇਜਦੀ ਫੇਰ ਉਹ ਟਾਈਮ ਹੀ ਨਹੀਂ ਮਿਲਦਾ, ਬੱਚਿਆਂ ਨਾਲ
ਅੱਛਾ- ਅੱਛਾ ਨਹੀਂ ਆਪਾਂ ਟਿਊਸ਼ਨ ਵਗੈਰਾ 'ਤੇ, ਭੇਜਣੇ ਹਾਂ
ਹਾਂ ਨਹੀਂ ਹੁਣ ਲਗਾਵਾਂਗੀ ਵੱਡੇ ਦੀ, ਪੜ੍ਹਦੇ ਤਾਂ ਹੈ ਨਈ ਵੱਡੇ ਏਦੀ ਲਾਉਣੀ ਮੈਂ ਛੋਟੇ ਦੀ ਤਾਂ ਨਹੀਂ ਲਾਂਦੀ, ਖਹਿਰ ਅਜੇ ਛੋਟਾ ਉਹ ਸੈਕਿੰਡਵਿੱਚ ਵੇ ਤੇ ਹੁਣ ਵੱਡੇ ਦੀ ਮੈਂ ਸੋਚ ਰਹੀ ਸੀ ਮੈਂ ਕਿਹਾ ਹੁਣ ਵੱਡੀ ਕਲਾਸ ਹੋ ਗਈ ਪੜ੍ਹਦਾ ਹੈ ਨੀ ਹੁਣ, ਸੈਵਨਥ -ਸੈਵਨਥ ਵਿੱਚ ਹੋ ਗਿਆ ਹੁਣ
ਅੱਛਾ -ਅੱਛਾ।
ਤੇ ਛੋਟਾ ਵਾਲਾ ਸੈਕਿੰਡ ਵਿਚੇ ਤੇ, ਹੁਣ ਬਸ ਉਹਦੀ ਮੈਂ ਕਿਹਾ ਹੁਣ ਜਿੱਦਾਂ ਹੀ, ਹੁਣ ਸੈਕਿੰਡ ਟਰਮ ਸ਼ੁਰੂ ਹੋ ਜਾਣਾ ਇਹਨਾਂ ਦਾ ਜਿੱਦਾਂ ਹੀ ਕਲਾਸਿਸ ਲੱਗਣੀਆਂ, ਤੇ ਫੇਰ ਹੀ ਮੈ ਕਿਹਾ ਲੱਗਾ ਦਾਂਗੀ ਪਹਿਲੇ ਸੋਚਿਆ ਹੀ ਛੁੱਟੀਆਂ ਚ ਲਗਾਵਾਂਗੇ, ਪਰ ਫਿਰ ਛੁੱਟੀਆਂ ਚ, ਤੁਹਾਨੂੰ ਪਤਾ ਬੱਚੇ ਅਹ ਫਿਰ ਕਦੀ
ਛੁੱਟੀਆਂ ਚ ਬੱਚੇ ਹਾਂ ਐ ਹੀ ਤੇ, ਛੁੱਟੀਆਂ ਚ ਨਹੀਂ ਜਾਂਦੇ ਬੱਚੇ ਕਿਧਰੇ ਵੀ
ਉਹ ਫਿਰ ਮੈਂ ਕਿਹਾ ਕੋਈ ਫਾਇਦਾ ਹੀ ਨਹੀਂ ਲਗਾਉਣ ਦਾ, ਫਿਰ ਮੈਂ ਕਿਹਾ ਉਹਨਾਂ ਨੂੰ ਗੱਲ ਤਾਂ ਕੀਤੀ ਸੀ। ਤੇ ਮੈਂ ਕਿਹਾ, ਚੱਲ ਜਿੱਦਾਂ ਹੀ ਹੁਣ ਛੁੱਟੀਆਂ ਖਤਮ ਹੋਣਗੀਆਂ, ਨਾਲ ਹੀ ਨਾਲ ਟਿਊਸ਼ਨ ਭੇਜ ਦਾਂਗੇ ਘਰ ਤਾਂ ਪੜ੍ਹਾ ਲਈਏ, ਪੜ੍ਹਦੇ ਨੀ ਹੈਗੇ ਬਹਿੰਦੇ ਨੇ ਘਰ ਆਉਂਦਾ ਹਣੂੰ ਅਸੀਂ ਪੜ੍ਹਾ ਰਹੇ ਹਾਂ, ਕਦੇ ਕੋਈ ਆ ਜਾਂਦਾ ਉੱਪਰੋਂ ਹਨਾ ਕਦੇ ਕਿਸੀਂ ਦੀ ਕੋਲ ਆ ਗਈ, ਨਾਲ ਹੀ ਬੱਚੇ ਇੱਧਰ -ਉਧਰ
ਬੱਚੇ ਸ਼ੁਕਰ ਕਰਦੇ ਨੇ
ਉਹ ਸ਼ੁਕਰ ਕਰਦੇ ਨੇ ਵੀ ਮੰਮੀ ਫੋਨ ਤੇ, ਲੱਗੀ ਚਲੋ ਬੁੱਕਸ ਸਭ ਇੱਥੇ ਰੱਖ ਕੇ ਗੈਬ ਹੋ ਜਾਂਦੇ ਨੇ, ਫੇਰ ਨੀ ਹੱਥ ਆਦੇ
ਵੀ ਜਦੋਂ ਫੋਨ ਹੱਥ ਚ ਆ ਜਾਏ ਕਹਿੰਦੇ ਨੇ, ਪਹਿਲੇ ਗੱਲ ਹੀ ਕਰ ਲਈਏ ਬਾਅਦ ਚੋਂ ਪੜਾ ਲਾਂਗੇ
ਮੰਮੀਆਂ ਨੂੰ, ਫੋਨ ਵੀ ਉਦੋਂ ਆਉਂਦਾ ਜਦੋਂ ਮੰਮੀਆਂ, ਪੜ੍ਹਾਉਂਦੀਆ ਫ਼ੋਨ ਵੈਸੇ ਨਹੀਂ ਮਿਲਦਾ ਆਏਗਾ ਕਿਸੇ ਦਾ, ਜਦੋਂ ਉਹਨਾਂ ਨੇ ਬਹਿਣਾ ਨਾ ਕੋਈ ਕੰਮ ਕਰਨ, ਫੋਨ ਵੀ ਅਚਾਨਕ ਉਦੋਂ ਆ ਜਾਂਦਾ, ਫੇਿਰ ਬੰਦਾ ਕਹੇਗਾ ਹੁਣ ਗੱਲ ਹੀ ਕਰ ਲਈਏ ਬੱਚੇ, ਬਸ ਦੌੜ ਜਾਂਦੇ ਨਾਲ ਹਾਂ ਆ ਬਸ ਠੀਕ ਹੈ, ਵਧੀਆ ਤੁਸੀਂ ਸੁਣਾਓ?
ਹਮ ਹਮ ਬਸ ਵਧੀਆ‌।
ਵਧੀਆ। ਚਲੋ
ਹੋਰ ਸੁਣਾਓ ਕੀ ਬਣਾਇਆਂ ਸੀ ਜੇ ਅੱਜ?
ਅਸੀਂ ਅੱਜ ਮਸਰਾਂ ਦੀ ਦਾਲ ਬਣਾਈ ਸੀ ਮਸਰ ਨੀ ਹੁੰਦੇ ਕਾਲੇ ਮਸਰ।
ਹਾਂਜੀ ਹਾਂਜੀ ਕਾਲੇ ਮਸਰ। ਅੱਛਾ ਅੱਛਾ ਖਾ ਲੈਂਦੇ ਨੇ ਬੱਚੇ ਸਵੇਰੇ ਦਾਲ।
ਬੰਦਾ ਦੇਖੋਗਾ ਵਿੱਚ ਹਾਂਜੀ।
ਹਾਂ ਬੱਚੇ ਖਾ ਲੈਂਦੇ ਨੇ ਦਿਨ ਟਾਈਮ ਦਾਲ।
ਨਹੀਂ ਨਹੀਂ ਨਹੀਂ ਖਾਂਦੇ ਉਹ ਅੱਜ ਮੈਨੂੰ ਦੱਸਿਆ ਸਵੇਰੇ ਤਾਂ ਅਸੀਂ ਗੁਰਦੁਆਰੇ ਗਏ ਸੀਗੇ ਉੱਥੇ ਛੋਲੇ ਭਠੂਰੇ ਖਾਏ। ਸੀਗਾ ਬੱਚੇ ਹਾਂ ਤੇ ਬਸ ਫੇਿਰ ਦੁਪਹਿਰ ਨੂੰ ਨਾ ਛੋ ਮਟਰ ਪਨੀਰ ਪਿਆ ਸੀਗਾ ਬੱਚਿਆਂ ਨੇ ਉਹਦੇ ਨਾਲ ਖਾਧੀ ਆਪਾਂ ਮੇਰੇ ਨਵਾਏ ਨਾ ਉਹਨਾਂ ਕਰਕੇ ਦਾਲ ਬਣਾਈ ਸੀਗੀ ਫੇਿਰ ਉਹਨਾ ਨੂੰ ਦੇਣਾ ਨੇ ਨਾ ਕੱਲਿਆ ਜਿੱਦਾਂ ਜਿਆਦਾ। ਮਸਾਲੇ ਵਾਲਾ ਫਿਰ ਉਹਨਾਂ ਕਰਕੇ ਦਾਲ ਬਣਾਏ ਬੱਚੇ ਤਾਂ ਨਹੀਂ ਖਾਂਦੇ। ਬੱਚੇ ਬੜੀ ਮੁਸ਼ਕਿਲ ਹੈ ਬੱਚੇ ਬੱਚਿਆਂ ਨੂੰ ਤਾਂ ਸਬਜ਼ੀਆਂ ਦਾ ਕੋਈ ਵੀ ਸਬਜ਼ੀ ਬਣਾ ਲਓ ਬੱਚਿਆਂ ਨੂੰ ਪਸੰਦ ਕਿਹੜੀ ਆਉਂਦੀ ਹੈ ਉਹਨਾਂ ਨੂੰ ਤਾਂ ਬਸ ਮੈਗੀ ਦੇ ਦੋ ਕੁਛ ਲਟਰਾਂ ਪਟਰਾਂ ਬਣਾ ਦੋ ਜਾਂ ਬਜ਼ਾਰ ਦਾ ਬਜ਼ਾਰ ਦਾ ਖਵਾ ਦੋ।
ਹਾਂ ਐ ਤੇ ਹੈ ਬਸ ਏਹ ਬਜ਼ਾਰ ਦਾ ਖਾ ਲੈਣਗੇ ਖੁਸ਼ ਰਹਿਣਗੇ। ਹੋਨ ਵੀ ਗਏ ਦੇ ਨੇ ਬਜਾਰ ਬੱਚੇ ਸਾਡੇ। ਆਰ ਦਾ ਕੋੱਛ ਲੈਨ ਗਏ ਨੇ, ਭੋਖ ਲੱਗ
ਬਸ ਬੱਚੇਆਂ ਨੂੰ ਭੁੱਖ ਲੱਗੀ ਬਾਰ ਦੇ ਖਾਣੇ ਦੀ, ਘਰ ਤੁਸੀ ਜੋ ਮਰਜੀ ਬਨਾ ਲੋ। ਓਦੇ ਨਾਲ ਓ ਲਿਆਨਾ ਓਨਾਂ ਨੇਂ, ਜਦ ਤੱਕ ਬਾਰ ਦੀ ਕੋਈ ਚੀਜ਼ ਨਾ ਆ ਜਾਏ ਨਾ, ਤਾਂ ਤੱਕ ਢਿੱਡ ਵੀ ਨੀ ਭਰਦਾ।
ਸਈ ਗੱਲ ਐ ਜੀ।
ਪਰ ਵੈਸੇ ਦੇਨਾ ਤਾਂ ਨੀ ਚਾਈਦਾ ਬੱਚੇ ਨੂੰ ਬਾਰ ਦਾ, ਅਸੀਂ ਤਾਂ ਅਵੋਇਡ ਈ ਕਰਦੇ ਆਂ ਬੋਤ ਘੱਟ
ਕੀ ਕਰੀਏ ਫਿਰ ਬੱਚੇ ਨਾ ਮੰਨਣ ਤੇ?
ਦੇਈ ਦਾ ਕਦੀ-ਕਦੀ ਹਾਂ ਨਈ
ਹਾਂਜੀ।
ਮੰੰਦੇ ਨਾ ਬੱਚੇ
ਹੂੰ, ਐ ਤੇ ਹੈ।
ਮੈਂ ਤਾ ਘਰ ਆ ਨਾ ਜ਼ਰੂਰ ਏਦਾਂ ਖਾਲੀ ਨਾ ਚਲੇ ਜਾਨਾ ਬਿਨਾ ਮਿਲੇ, ਮਿਲ ਕੇ ਜਾਨਾ।
ਨਈ-ਨਈ, ਮੈਂ ਮੇਲ ਕੇ ਜਾਵਾਂਗੀ। ਕੋਈ ਨੀ ਮੈਂ ਮੇਲ ਕੇ ਜਾਵਾਂਗੀ ਤਾਨੂੰ।
ਹਾਂਜੀ ਹਾਂਜੀ ਆਹੋ ਚਲੋ ਠੀਕ ਹੈ ਫੇਰ। ਸਸ਼੍ਰੀ ਕਾ ਭਾਬੀ ਜੀ, ਸਸ਼੍ਰੀ ਕਾਲ।
ਸਸ ਸ਼੍ਰੀ ਕਾਲ, ਇਹ ਦੋ, ਇੱਕ ਮਿੰਟ ਰੁਕੋ ਜਰਾ। ਓ ਹੋਰ ਬਚ ਨੇ।
ਹ
ਹੈਲੋ।